ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ?
ਵਧੀਆ ਵਧੀਆ ਤੁਸੀਂ ਠੀਕ ਹੋ?
ਹਾਂਜੀ ਵਧੀਆ ਹੋਰ ਕੀ ਕਰਦੇ?
ਬਸ ਯਾਦ ਆ ਗਈ ਸੀ ਤੁਹਾਡੀ। ਹਾਂ ਕਿਉਂਕਿ ਤੁਸੀ ਤਾਂ ਯਾਦ ਕੀਤਾ ਨੀ।
ਹਾਂਜੀ ਬਸ ਯਾਦ ਤੇ ਕਰੀ ਦਾ ਏ, ਟਾਈਮ ਹੀ ਨਹੀਂ ਲੱਗਦਾ ਫੋਨ ਕਰੀਏ
ਇੰਨੇ ਬਿਜ਼ੀ ਹੋਏ ਦੇ ਹੋ ਤੁਸੀਂ
ਹਾਂਜੀ ਬਸ ਤੁਹਾਨੂੰ ਪਤਾ ਹੀ ਏ, ਆਇਆ ਗਿਆ ਹੀ ਆਇਆ ਰਹਿੰਦਾ। ਨਾਲ ਮੰਮਾ ਵੀ ਠੀਕ ਨੀ ਸੀ ਅੱਜ
ਅੱਛਾ
ਤੇ ਜੋ ਛੋਟੀ ਭੈਣ ਨੇ ਝਾੜੂ ਵਗੈਰਾ ਮਾਰੇਆ ਐ ਫੇਰ ਮੈਂ ਪੋਚੇ ਮਾਰੇ ਹਾਂਜੀ ਬਸ ਉਹਦੇ ਚ ਟਾਈਮ ਨਿਕਲ ਗ
ਹਾਂਜੀ ਹਾਂਜੀ ਹੋਰ ਮੈਂ ਪੁੱਛਣਾ ਸੀ ਤੁਹਾਨੂੰ ਮੈਂ ਕੁੱਛ ਕਿਹਾ ਸੀ ਓਨਲਾਈਨ ਵਾਸਤੇ
ਹਾਂਜੀ ਮੈਂ ਦੇਖਿਆ ਮੈਨੂੰ ਐਕਚੁਲੀ ਸਮਝ ਨੀ ਆਈ ਕਿ ਮੈਂ ਕਿਹੜੀ ਕਿੱਟ ਮੰਗਾਵਾਵਾਂ ਤੁਹਾਡੀ
ਹੂ, ਤੇ ਆਪਾਂ ਅਗਰ ਜੇ ਓਨਲਾਈਨ ਨਾ ਲੈ ਕੇ, ਤੇ ਆਪਾਂ ਫਲਾਈਨ ਵੀ ਤਾਂ ਲੈ ਸਕਦੇ ਹਾਂ
ਹਾਂਜੀ ਬਿਲਕੁਲ
ਹੈਨਾ, ਹਾਂ ਤੇ ਤੁਹਾਨੂੰ ਲੱਗਦਾ ਨੀ ਮੈਂ ਔਫਲਾਈਨ ਲੈਣਾ ਜਾਯਾਦਾ ਬੈਸਟ ਉਥੇ ਜਾਈਏ ਯਾ ਉਹ ਓਨ ਲਾਈਨ ਲਈਏ ਉਹ ਚੱਲ ਜ਼ਿਆਦਾ ਥੋੜਾ ਮੈਨੂੰ ਦੱਸੋ ਨਾ?
ਦੇਖੋ ਬੈਸਟ ਤਾਂ ਦੋਨੋ ਹੀ ਵੇ ਨੇ ਹੈਨਾ ਇਹ ਔਫਲਾਈਨ ਹੀ ਚਾਏ ਏ ਹੋ ਜਾਏਗਾ ਕਿ ਸਾਨੂੰ ਆਪ ਜਾਣਾ ਪਏਗਾ, ਪਰ ਸਾਨੂੰ ਚੀਜ਼ ਵਧੀਆ ਮਿਲ ਹੁਣ ਔਨਲਾਈਨ ਹੀ ਚਹਿਵੇ ਕਿ ਸਾਨੂੰ ਇੰਨੀ ਧੁੱਪ 'ਚ ਵੀ ਨੀ ਜਾਣਾ ਪਏਗਾ ਹਨਾ। ਘਰ ਬੈਠੇ ਚੀਜ਼ ਚੀਜ਼ ਆ ਜਾਏਗੀ।
ਹਾਂਜੀ-ਹਾਂਜੀ ਅੱਛਾ ਜੇ ਆਪਾਂ ਸੋਚ ਏ ਬ ਕੋਈ ਨੀ ਆਪਾਂ ਚਲੇ ਜਾਵਾਂਗੇ ਮਾਰਕੀਟ ਥੋੜਾ ਘੁੰਮ ਫਿਰ ਵੀ ਲਾਂਗੇ ਤੇ ਆਪਾਂ ਚੀਜ਼ ਲੈਲਾਂਗੇ ਉਹ ਜ਼ਿਆਦਾ ਨੀ ਸਹੀ
ਬਿਲਕੁਲ ਸਹੀ ਗੱਲ ਏ ਦੇਖੋ ਇਹ ਵੀ ਗੱਲ ਸਹੀ ਏ ਬੰਦਾ ਸ਼ਾਮ ਵੇਲੇ ਜਾਏ ਬਟ ਅਗਰ ਜਾਣਾ ਏ ਤੇ। ਕਿਉਕਿ ਤੁਹਾਨੂੰ ਪਤਾ ਦੁਪਹਿਰੇ ਤੇ, ਧੁੱਪ ਵੀ ਬਥੇਰੀ ਆਉਂਦੀ ਹੈ।
ਇਸ ਟਾਈਮ ਤਾਂ ਗਰਮੀ ਬ ਬਹੁਤ ਰਹੀ ਹੈ ਨਾ ਹੈਲੋ ਹੈਲੋ ਤੁਹਾਡੀ ਆਵਾਜ਼ ਨੀ ਆ ਰਹੀ। ਹਾਂਜੀ ਤੁਹਾਡੀ ਆਵਾਜ਼ ਨਾ, ਉਹ ਹੋ ਗਈ ਸੀ ਬੰਦ ਹੋ ਗਈ ਸੀ ਆ ਨੀ ਰਹੀ ਸੀ। ਹੈਲੋ ਹੈਲੋ ਹੈਲੋ ਹੈਲੋ ਹੈਲੋ ਅਵਾਜ਼ ਨੀ ਆ ਰਹੀ।